ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈਮਹਾਰਾਜ
ਵਧੀਆ ਜਨਾਬ ਤੁਸੀ ਸੁਣਾਓ ਠੀਕ ਹੋ।
ਵਧੀਆ ਜੀ ਵਧੀਆ ਕਿਧਰ ਰਹਿੰਦੇ ਅਜ -ਕਲ ਯਾਰ ਨਜ਼ਰਰੀ ਨੀ ਆਉਦੇਸੀ ਯ
ਆਪਾਂ ਤੇ ਆਪਣੇ ਸ਼ਹਿਰੇ ਰਹਿੰਦੇ ਆ ਨੇਰ ਤੇ ਤੁਸੀ ਨੀ ਆਉਦੇ
ਬਸ ਯਾਰ ਟਾਈਮ ਲੱਗਦਾ ਨ ਹੋਰ ਆਪਣਾ ਮਨਸੂਰੀ ਤੁਸੀ ਮਨਸੁਰੀ ਕੀ ਗਏ ਹੋਏ ਸੀ।
ਇਹ ਵੀ ਮਨਸੁਰੀ ਗਿਆ ਸੀ ਨਾਲ
ਹਾਂਜੀ
ਹੂੰ ਮਨਸੁਰੀ ਗਏ ਸੀ।
ਅੱਛਾ- ਅੱਛਾ ਫੇਰ ਕਿੱਦਾਂ ਰਿਹਾ ਟਿਪ
ਵਧੀਆ ਬਹੁਤ ਵਧੀਆ ਰਿਹਾ ਟ੍ਰਿਪ ਮੈ ਕਹਿਦਾ ਜੀ ਨਜ਼ਾਰੇ ਹੀ ਆਗਏ ਜੀ ਆਛਾ ਮੌਸਮ ਬਣਿਆ ਸੀ, ਬਰਸਾਤਾਂ ਲੱਗੀਆਂ ਹੋਈਆਂ ਸਨ
ਹੈਂ ਮੌਸਮ ਬੜਾ ਠੰਡ ਹੈਗੀ ਊਥੇ ਕੀ ਨਹੀ ਹੈਗੀ
ਨਹੀ- ਠੀਕ ਹੈ ਮੌਸਮ ਬਈ ਠੰਡ ਤਾਂ ਨਹੀ ਕਹਿ ਸਕਦੇ ਹੈਗੇ ਆ ਜਿਵੇ ਹਰਿਆਣਾ ਗਰਮੀ ਪੈ ਰਹੀ ਹੈਗੀ ਹੈ ਫੋਟੀ ਡਿਗਰੀ ਟੈਂਪਰੇਚਰ ਹੈਗਾ ਬਈ ਹਾਂ ਵੀ ਜਿਨੇ ਥੋੜਾ ਬਹੁਤ ਤਾਂ ਨਜ਼ਾਰੇ ਲੈਣੇ ਹੈਗੇ ਆ ਉਹ ਨੇੜੇ ਹੀ ਪੈਂਦਾ ਸਾਡੇ ਸ਼ਹਿਰ ਤੋਂ ਨੇੜੇ ਹੀ ਪੈਂਦਾ ਹੈਗਾ
ਅੱਛਾ- ਅੱਛਾ ਫੇਰ ਕਿਹੜੇ ਤੇ ਗਏ ਹੋ, ਆਪਣਾ ਕਾਰ ਤੇ ਗਏ ਆਪਣਾ ਬਾਈਕ ਤੇ
ਭਾਜੀ ਆਪਣੇ ਕੋਲ ਆਪਣੀ ਗੱਡੀ ਹੈਗੀ ਆ ਯਾਰ ਦੋਸਤ ਆਪਾਂ ਦੇ ਰਲ ਮਿਲ ਕੇ ਪੰਜ ਬੰਦੇ ਬਹਿ ਕੇ ਚਲੇ ਗਏ, ਇੰਜੋਏ ਕੀਤੇ ਉਥੇ ਦਬਾ ਕੇ ਜੀ ਨਜ਼ਾਰੇ ਅਏਗ ਜੀ ਹਾਂਜੀ
ਕਿੰਨੇ ਚਿਰ ਰਹੇ ਆ ਉਧਰ
ਮੈਂ ਗਰਿ ਬਊ ਜੀ ਉੱਥੇ ਦੇ ਪਹਿਲੇ ਗਏ ਹਾਂ ਹਲੇ ਦੇਹਰਾਦੂਨ ਇਨਾ ਰਸ ਇੰਨਾ ਰਸ਼ ਹੈਗਾ ਦੇਹਰਾਦੂਨ
ਅੱਛਾ ਦੇਹਰਾਦੂਨ ਵਾਹ ਜੀ ਵਾਹ ਉਹ ਵੀ ਸ਼ਹਿਰ ਬੜਾ ਵਧੀਆ ਦੇਹਰਾਦੂਨ ਵੀ
ਹਾਂਜੀ -ਹਾਂਜੀ- ਹਾਂਜੀ ਉਥੇ ਗਏ ਹਾਂ ਉੱਥੇ ਬੜਾ ਰਸ਼ ਹੈ ਕ ਵੀ
ਅੱਛਾ -ਅੱਛਾ।
ਫੇਰ ਉਸ ਤੋਂ ਬਾਅਦ ਉੱਧਰੋਂ ਨਿਕਲਿਆ, ਫਿਰ ਮਨਸਰੀ ਆਪਣਾ ਬੜਾ ਰਸ਼
ਮਨਸੂਰੀ ਫੇਰ ਆਪਣਾ ਕਿੰਨੇ ਦਿਨ- ਕਿੰਨੇ ਦਿਨ ਰੁਕੇ ਓਧਰ ਮਨਸੂਰੀ ਚਾਰ -ਪੰਜ ਦਿਨ ਲਾਏ ਤੁਸੀਂ ਬਈ ਸੀ।
ਚਾਰ ਪੰਜ ਦਿਨ ਤੇ ਲਾਏ ਹੈਗੇ ਆ ਨਹੀਂ ਚਾਰ ਦਿਨ ਲਾਇਆ, ਪੰਜ ਦਿਨ ਹੀ ਚਾਰ ਦਿਨ ਲਾਇਆ ਹੈ।
ਅੱਛਾ -ਅੱਛਾ ਫੇਰ ਕਿਥੇ -ਕਿਥੇ ਘੰਮ ਵਧੀਆ ਮੌਸਮ ਵਧੀਆ ਬਰਸਾਤਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ
ਬਸ ਬਰਸਾਤ ਜਦੋਂ ਗਏ ਹੈਗੇ ਆ ਮੌਸਮ ਠੰਡਾ ਹੈਗਾ ਸੀ ਬਸ
ਅੱਛਾ- ਅੱਛਾ
ਹਾਂਜੀ ਉਸ ਤੋਂ ਬਾਅਦ ਫੇਰ ਆਪਣਾ ਮਾਲ ਰੋਡ ਘੁੰਮਦੇ ਰਹੇ ਹਾਂ ਉਥੇ ਆਪਾਂ ਮਾਲ ਰੋਡ ਆਪਾਂ ਨਜ਼ਾਰੇ 'ਚ ਲੈਣ ਠੀਕ ਹੈ, ਉਸ ਤੋਂ ਬਾਅਦ ਤੁਹਾਨੂੰ ਪਤਾਹੀ ਹੈ। ਉਥੇ ਨੇੜੇ ਹੀ ਹੈਗਾ ਵੇ ਠੀਕ ਹੈ ਨਾ ਉਹ ਦਿਨ ਉਸਤ ਤੋਂ ਬਾਅਦ ਆਪਾਂ ਉਥੇ ਗਏ ਹਾਂ ਕੈਮਟੀ ਫੋਰ
ਅੱਛਾ-ਅੱਛਾ, ਉਹ ਵੀ ਵਧੀਆ ਵੇਖਣ ਆਲੀ ਜਗ੍ਹਾ ਹੈਗੀ ਏ। ਉਹ ਤੇ ਮੈ ਤੁਹਾਡੀ ਫੋਟੋ ਵੇਖ ਕੀ ਇਹ ਚੱਲ ਗੱਲ ਕਰਨੇ ਆ ਭਰਾ ਨਾਲ ਪੁਛੀਏ ਕਿੱਧਰ ਗੂਮ ਰਏ ਓ।
ਨਹੀ-ਨਹੀ ਬਹੁਤ ਵਧੀਆ ਕੀਤਾ ਯਾਰ ਤੁਦੀ ਫ਼ੋਨ ਕੀਤਾ ਹੈਗਾ ਸਾਨੂੰ, ਯਾਰ ਬੜੇ ਚਿਰਾਂ ਬਾਅਦ ਫ਼ੋਨ ਕੀਤਾ ਕਦੋਂ ਦੀ ਗੱਲ ਐ?
ਹਾਂ ਨੀ ਬਸ ਜਾ ਟੈਮ ਨ ਲੱਗਦਾ ਨਾ ਕਾਰ ਬਾਰੇ 'ਚ
ਹਾਂਜੀ- ਹਾਂਜੀ ਬਾਕੀ ਕੈਮਟੀ ਫੋਲ ਗਏ ਸੀ ਨਾ ਤੇ ਉਥੇ ਨਾ ਬੜਾ ਹੀ ਬੜਾ ਹੀ ਰਸ਼ ਹੈਗਾ ਸੀ ਗੱਡੀਆਂ ਦੇ ਚਾਰ ਪੰਜ ਕਿਲੋਮੀਟਰ ਪਹਿਲੇਾਂ ਹੀ ਖਡਾਰਨੀਆਂ ਪੈ ਗਆਂ ਪਾਰਕਿੰਗ ਵਿੱਚ ਪਹਿਲੀ ਗੱਲ ਤੇ ਪਾਰਕਿੰਗ ਐ ਚੀ ਜਗਾ ਹੀ ਨੀ ਹੈਗੀ ਸੀ।
ਐਂਡਰੀ ਵੇਲ ਕਿੱਦਾਂ ਹੋਈਆ ਅੰਦਰ
???? ਅੰਦਰ ਐਂਨਟਰੀ ਹੈਗੀ ਪਾਰਕਿੰਗ ਹੈ ਜਗਾ ਨੀ ਜੀ ਬਾਹਰਰੀ ਗੱਡੀਆਂ ਲਾਈਆਂ ਸਨ ਠੀਕ ਹੈ। ਨਾ ਗੱਡੀਆਂ ਲਾ ਕੇ ਬਸ ਬਾਹਰ ਆਪਣਾ ਪਹਾੜਾਂ ਥੱਲੇ ਜਿੱਥੇ ਜਗ੍ਹਾ ਮਿਲੀ ਥੋੜ੍ਹੀ ਬਹੁਤੀ ਸੜਕ ਦੇ ਕਿਨਾਰੇ ਮਿਲੀ ਉਥੇ ਲਾਈਆਂ ਗੱਡੀਆਂ ਬਿਲਕੁਲ ਜੜ੍ਹ ਤੇ ਬਿਲਕੁਲ ਲਾਈਆਂ ਗੱ ਹਮ ਤੇ ਫੇਰ ਉਹ ਤੋਂ ਬਾਅਦ ਚਾਰ ਪੰਜ ਕਿਲੋਮੀਟਰ ਪੈਦਲ ਹੀ ਚੱਲਦੇ ਰਿਹਾ।
ਨਾ ਮਨਸੂਰੀ ਮਜ਼ੇ ਲੈ ਰਹੇ ਨੇ ਉਹ। ਹੋਰ ਵਧੀਆ ਤੁਹਾਡੇ ਯਾਰ ਦੋਸਤਾਂ ਦੇ ਗਿਆ ਯਾਰ ਦੋਸਤ ਨਾਲ ਗ ਨੇ ਫੇਰ ਕਿੰਨੇ ਮੁੰਡੇ ਆਏ। ਚਾਰ ਮੁੰਡੇ।
ਚਾਰ ਮੁੰਡੇ ਉਹ ਸਨ ਇੱਕ ਮੈਂ ਦੇ ਪੰਜ ਜਣੇ ਗਏ ਤਾਂ
ਅੱਛਾ ਅੱਛਾ।
ਕਿ ਚਲੋ ਵਧੀਆ ਮੌਸਮ ਹੈਗਾ ਵਧੀਆ ਇੰਜੋਏ ਕੀਤਾ ਹੈਗਾ ਐਸੀ ਗੱਲ ਨੀ ਹੈਗੀ।
ਚਲੋ ਵਧੀਆ।
ਬਹੁਤ ਨਜ਼ਾਰਾ ਹੈ ਹੈਗਾ।
ਅੱਛਾ ਅੱਛਾ ਤੇ ਉਹਦੇ ਬਣਾ ਘੁੰਮਣ ਦੀ ਹੋਰ ਵੀ ਜਗ੍ਹਾ ਹੈਗੀ ਹੈ। ਮਨਸੂਰੀ ਜਿੱਦਾਂ ਪਾਣਾ ਹੋਵੇ ਕਦੀ
ਹਾਂ ਨਹੀਂ ਤੁਸੀਂ ਪਹਿਲੇ ਤੇ ਆਪਣਾ ਇੱਥੇ ਆਓਗੇ ਨਾ ਤੇ ਤੁਸੀਂ ਆਪੇ ਕਹਓਗੇ ਨੇੜੇ ਇੱਕ ਤੇ ਲਾਗੇ ਲੱਗਦਾ ਹੈਗਾ। ਬਿਲਕੁਲ ਨੇੜੇ ਲੱਗਦਾ ਠੀਕ ਹੈ ਨਾ ਤੇ ਮਤਲਬ ਕਿ ਜਿੰਨੇ। ਕਿਸੇ ਨੇ ਅਪ ਡਾਊਨ ਵੀ ਕਰਨਾ ਹੋਵੇ ਨਾ ਤੇ ਅਪ ਡਾਊਨ ਵੀ ਹੋ ਜਾਂਦੀ ਹੈ। ਐਸੀ ਗੱਲ ਨੀ ਹੈਗੀ।
ਅੱਛਾ।
ਅਪਡਾਊਨ ਵੀ ਹੋ ਜਾਂਦੀ ਆਪਾਂ ਤੇ ਚਲੋ ਇੰਜੋਏ ਕਰਨਗੇ ਸੀ। ਚਲੋ ਯਾਰ ਦੋਸਤ ਘੁੰਮਣ ਤੁਹਾਨੂੰ ਪਤਾ ਹੀ ਗਰਮੀ ਹੈਗੀ ਹੈ ਬੜੀ ਇੱਥੇ। ਹਾਂਜੀ ਇਥੇ ਹਰਿਆਣਾ ਬੜੀ ਗਰਮੀ ਪੈ ਰਹੀ ਹੈ ਇਸ ਟਾਈਮ। ਤੇ ਛੁੱਟੀਆਂ ਛੁੱਟੀਆਂ ਦੇ ਕਾਰਨ ਇੱਕ ਤੇ ਵੀਕਐਂਡ ਹੈਗਾ ਸੀ। ਵੀਕਐਂਡ ਦੇ ਚੱਕਰ ਚ ਪੂਰਾ ਰਸ਼ ਹੈਗਾ ਸੀ।
ਵਾਹ ਜੀ ਵਾਹ ਤੇ ਫੇਰ ਉਹ ਭਲਾ ਬਰਸਾਤ ਹੋਈ ਕਿ ਨਹੀਂ? ਚਾਰ ਦਿਨ ਚ ਕਿ ਨਹੀਂ ਹੋਈ ਇੱਕ ਵਾਰੀ ਵੀ ਨੀ ਹੋਈ ਬਰਸਾਤ ਉੱਥੇ?
ਇੱਕ ਅੱਧੀ ਵਾਰ ਹੋਈ ਹ ਤੁਸੀਂ ਇਹ ਹਿਸਾਬ ਲਾਓ ਨਾ। ਜਿੰਨਾ ਟਾਈਮ ਸਾਡੇ ਸ਼ਹਿਰ ਤੋਂ ਲੈ ਕੇ ਮਨਸੂਰੀ ਦਾ ਲੱਗਦਾ ਨਾ ਇਨਾ ਟਾਈਮ ਤੇ ਆਪਾਂ ਲੈਣ ਹੀ ਲੱਗੇ ਰਹੇ ਹਾਂ।
ਓ ਹੋ ਹੋ ਬੜੀ ਲੰਬੀ ਲਾਈਨ ਸੀ ਫਿਰ ਇਸ ਹਿਸਾਬ ਨਾਲ ਕਮਾਲ ਹੈ ਯਾਰ ਬੰਦੇ ਚ ਬੜੀ ਹਿੰਮਤ ਆ ਯਾਰ ਕਮਾਲ ਹੈ ਯਾਰ।
ਬਸ ਉਹ ਤੇ ਮੈਂ ਕਹਿ ਰਿਹਾ ਤੇ ਛੁੱਟੀਆਂ ਹੈਗੀਆਂ ਨਾ ਇੱਕ ਤੇ ਛੁੱਟੀਆਂ ਹੀ ਨਾ ਜਾਓ। ਠੀਕ ਹੈ ਨਾ ਦੂਜਾ ਵੀਕਐਂਡ ਜਿਵੇਂ ਸ਼ਨੀਵਾਰ ਸੰਡੇ ਉਸ ਦਿਨ ਨਾਲ ਜਾਓ। ਵੀਕਐਂਡ ਇਚ ਤੇ ਜਾਓ ਨਾ ਠੀਕ ਹੈ। ਨਾ ਵੀਕਐਂਡ ਜਾਓਗੇ ਤੇ ਦਿੱਕਤ ਹੈਗੀ ਆ ਉੱਥੇ ਤੇ ਬੜਾ ਰਸ਼ ਹੈਗਾ। ਉਹ ਹਾਂਜੀ ਹਾਂਜੀ ਅੱਜ ਕੱਲ ਤੇ ਤੁਸੀਂ ਉਹ ਵੀ ਵੀ ਗਿਆਣਾ। ਉੱਤਰਾਖੰਡ ਆਲਾ ਵੀ ਵੇਖਿਆ ਹੋਣਾ ਲੋਕ ਸਰਦਾਰ ਭਰਾ ਘੁੰਮਣ ਜਾਂਦੇ ਹੈਗੇ ਆ ਪਹਾੜੀ। ਸਭ ਰੋਕੀ ਜਾਂਦੇ ਲੜੀ ਜਾਂਦੇ ਹੈਗੇ ਆ ਵੀਡੀਓ ਵੇਖੀ ਆਈ ਵੀ ਹੋਣੀ ਆ ਠੀਕ ਹੈ ਨਾ।
ਤੁਹਾਡੀ ਗੱਲ ਠੀਕ ਏ ਬਟ ਮਨਸੂਰੀ ਵ ਲਗਾ ਨਜ਼ਾਰਾ ਨਹੀਂ ਆਇਆ ਵਾਕਿਆ ਜਾ ਗਲਤ
ਹਾਂ ਨੇੜੇ ਦੇ ਨੇੜੇ। ਹੈਗਾ ਵ ਨਜ਼ਾਰਾ ਬਾਕੀ। ਨ ਸਹੀ ਗੱਲ ਕੀਤੀ ਕਿਉਂਕਿ ਨੇੜੇ ਪੈਂਦਾ ਹੈਗਾ ਨਾ ਨੇੜੇ ਹੈਗਾ ਬੜਾ। ਹਾਂਜੀ ਹਾਂਜੀ।
ਆਪਾਂ ਵੀ ਕਦੀ ਪ੍ਰੋਗਰਾਮ ਬਨਿਆ ਤੇ ਆਪਾਂ ਵੀ ਆ ਜਾਗੇ ਕਦੀ, ਤਾਂ ਮੈਂ ਸੋਚਿਆ ਮੈਂ ਕਿਹਾ ਚਲ ਭਾਜੀ ਨੂੰ ਫੋਨ ਕਰੀਏ, ਭਾਜੀ ਨਾਲ ਗੱਲ ਕਰੀਏ ਆਪਣਾ ਕੀ ਹਿਸਾਬ ਕਿਤਾਬ ਏ ਪੁੱਛਲਾਂਗੇ, ਵੈਸੇ ਕਿੰਨਾ ਖਰਚਾ ਆ ਜਾਂਦਾ ਗੱਡੀ ਦਾ
ਉਹ ਆਪਣੀ ਗੱਡੀ ਆਪਣੇ ਤੇ ਡਿਪੈਂਡ ਹੈਗਾ ਬਸ, ਆਪਣੇ ਡਿਪੈਂਡ ਹੈਗਾ। ਤੁਸੀ ਲਾਓ ਤੇ ਵੀਹ ਹਜ਼ਾਰ ਲਾ ਲਓ, ਨਾ ਲਾਓ ਤੇ ਤੁਹਾਡੇ-
ਨਹੀਂ ਚਾਰ ਚ- ਪੰਜ ਮੁੰਡਿਆਂ ਚ ਪਤਾ ਤੇ ਲੱਗੇ ਕਿੰਨੇ ਪੈਸੇ ਲੱਗ ਗਏ ਹੋਣੇ ਆ ਮਤਲਬ ਅੰਦਾਜਾ, ਇਹਨਾਂ ਦੇ ਲਗ- ਕੀ ਹੋਣੀ ਆ ਵੀਹ ਤੀਹ ਹਜਾਰ ਤੇ ਲੱਗ ਗਿਆ ਹੋਣਾ ਕਿ ਨਹੀਂ, ਹਾਂ ਉਹੀਓ ਵੀਹ ਵੀਹ ਹਜਾਰ ਤੇ ਲੱਗ ਹੀ ਗਿਆ ਹੋਣਾ। ਠੀਕ ਐ, ਨਹੀਂ ਨਹੀਂ ਵਧੀਆ ਬ ਬਹੁਤ ਵਧੀਆ, ਮੈਂ ਤੇ ਕਹਿੰਦਾ ਫੇਰ ਖਾਣਾ ਪੀਣਾ ਸਭ-
ਹਾਂ
ਹੈਲੋ
ਮਹਿੰਗਾ ਮਹਿੰਗਾ ਖਾਣਾ ਪੀਣਾ ਉਥੇ ਉਥੇ ਮਹਿੰਗਾ
ਅੱਛਾ ਅੱਛਾ ਚਲੋ ਵਧੀਆ ਮੈਂ ਕਿਹਾ ਭਰਾ ਨੂੰ ਗੱਲ ਕਰੀਏ, ਪੁੱਛੀਏ ਕਿ
ਹੋਰ
ਬਹੁਤ ਵਧੀਆ ਕਿਰਪਾ ਹ ਮਾਲਿਕ ਦੀ, ਹਾਂ ਗਰਮੀ ਤੇ ਪੈ ਰਹੀ ਫੁੱਲ ਇਥੇ ਤੇ ਗਰਮੀ ਹੈਗੀ ਆ, ਹਮ ਤੁਸੀਂ ਵਧੀਆ ਮਨਸੂਰੀ ਘੁੰਮਦੇ ਹੋਏ ਹੋਰਕੀ ਮਨਸੂਰੀ ਦੇ ਅਲੱਗ ਹੀ ਨਜ਼ਾਰੇ ਹੈਗੇ ਨੇ
ਹਾਂ ਨਹੀਂ ਨਹੀਂ ਪਤਾ ਕੀ ਚੱਕਰ ਏ- ਉੱਥੇ ਨਾ ਪਤਾ ਇਹ ਵੈ, ਜੇ ਬੰਦਾ ਕਹਿੰਦਾ ਜਿੰ ਯਾਰ ਦੋਸਤਾਂ ਨਾਲ ਤੇ ਬੰਦਾ ਤਾਂ ਜਾਂਦਾ ਹੈਗਾ, ਫੈਮਿਲੀ ਨਾਲ ਥੋੜ੍ਹਾ ਪਤਾ ਕੀ ਹੈ ਦਿੱਕਤ ਹੈਗੀ ਹੈ। ਉਹ ਕੱਲ ਨੂੰ ਵਿੱਚ ਲੜਾਈ ਲੜੂਈ ਹੋਜੇ ਪਤਾ ਜੇ ਬੜੀ ਦਿੱਕਤ ਹੈਗੀ, ਠੀਕ ਹੈ ਨਾ ਬੜੇ ਝਗੜੇ ਹੋ ਰਹੇ ਨੇ ਅੱਜ ਕੱਲ੍ਹ ਨਾ ਉਹਨਾਂ ਨੇ, ਥੋੜਾ ਉੱਥੇ ਨੈਚਰ ਬਿਊਟੀ- ਟੀ ਹੈਗੀ, ਹਾਂ ਵੀ ਆਪਣਾ ਨਜ਼ਾਰਾ ਹੈਗਾ ਵ- ਪ੍ਰਕ੍ਰਿਤਿਕ ਦਾ ਪੂਰਾ ਨਜ਼ਾਰਾ ਹੈਗਾ, ਐਸੀ ਗੱਲ ਨਹੀਂ- ਵ ਹਾਂ, ਹਾਂਜੀ ਬੋਲੋ-
ਫਿਰ ਕਦੋਂ ਵਾਪਸੀ ਹੋ ਤੁਹਾਡੀ-
ਆਪਾਂ ਕੱਲ ਹੀ ਆ ਗਏ ਸਾ, ਵਾਪਸੀ ਆ ਗਿਆ ਮੈਂ-
ਅੱਛਾ ਵਾਪ- ਸੀ ਆ ਗਏ ਉਹ, ਵਾਹ ਜੀ ਵਾਹ, ਮੈਂ ਸੋਚਿਆ ਸ਼ਾਇਦ ਹੁਣ ਤੁਸੀਂ ਵਾਪਸੀ ਆਉਣੀ ਕੱਲ-
ਨਾ ਨਾ ਨਾ ਨਾ, ਉਹ ਫੋਟੋ ਹੈ
ਅੱਛਾ ਅੱਛਾ ਅੱਛਾ, ਫੋਟੋ ਪਾਈ- ਹੋਰ ਵਧੀਆ ਭਾਜੀ, ਕਦੋਂ ਪ੍ਰੋਗਰਾਮ ਬਨਾਓਗੇ ਤੁਸੀਂ ਹੁਣ ਸਾਨੂੰ ਵੀ ਕਦੀ ਨਾਲ ਲੈ ਜਾਓ, ਮਨਸੂਰੀ ਘੁਮਾਓ ਆਪਾਂ ਵੀ ਆਉਨਦੇ ਹਾਂ ਕਦੀ, ਹੈਲੋ ਹੈਲੋ ਹੈਲੋ
ਹੈਲੋ
ਭਾਜੀ ਆਵਾਜ਼ ਆ ਰਹੀ ਹੈ, ਹੈਲੋ
ੳ ਯਾਰ, ਪਿੱਛੋਂ ਫੋਨ ਆਏ ਜਾ ਰਹੇ ਆ ਨੈਟਵਰਕ ਪ੍ਰੋਬਲਮ ਹੋਈ ਜਾਂਦੀ ਹੈ। ਉਹ ਮੈਂ ਕਿਹਾ ਬੜੇ ਚਿਰਾਂ ਬਾਅਦ ਤੁਹਾਡਾ ਫੋਨ ਆਇਆ।
ਨਹੀਂ ਨਹੀਂ ਮੈਂ ਕਿਹਾ ਗੱਲ ਕਰ ਲਈਏ, ਭਾਜੀ ਨਾਲ ਨਹੀਂ ਨਹੀਂ ਪਿੱਛੋਂ ਫੋਨ ਆਉਂਦੇ ਕੋਈ ਗੱਲ ਨੀ ਫੇਰ ਕਦੀ ਗੱਲ ਕਰ ਲੈਣਾ, ਭਾਜੀ ਨਾਲ ਭਾਜੀ ਨਾਲ ਦਿਨਾਂ ਬਾਅਦ ਗੱਲ ਕਰਦੇ ਪਏ ਆਂ ਵੀਰ ਜੀ ਨਾਲ ਮੈਂ ਕਿਹਾ ਚੱਲ ਗੱਲ ਕਰ ਲਈਏ ਮਨਸੂਰੀ ਵੀ ਗਏ ਹੋਏ ਨੇ ਘੁੰਮਣ ਨਾਲੇ, ਸਾਨੂੰ ਵੀ ਪਤਾ ਚੱਲ ਜਾਏ-
ਸਾਨੂੰ ਵੀ ਪਤਾ ਚੱਲ ਜਾਏਗਾ, ਆਪਾਂ ਵੀ ਕਦੀ ਘੁੰਮਣ ਆਣਾ ਹੋਵੇ ਮਨਸੂਰੀ, ਆਪਾਂ ਵੀ ਘੁੰਮ ਲਾਂਗੇ।
ਹਾਂ ਨਈ-ਨਈ ਆਓ ਕੋਈ ਨੀ ਅਸੀਂ ਤੁਹਾਨੂੰ ਲੈ ਜਾਂਗੇ ਗੱਡੀ ਭਾਵੇਂ ਸਾਡੀ ਲੈ ਜਾਣਾ ਕੋਈ ਦਿੱਕਤ
ਹਾਂ, ਨਹੀਂ-ਨਹੀਂ ਕੋਈ ਨੀ, ਓ ਤੇ ਕੋਈ ਨੀ। ਹੋ ਜਾਂਦੈ ਆਪੇ ਤੇ ਹੋਰ ਭਾਜੀ ਕਿਉ? ਪ੍ਰਬੌਲਮ ਹੋ ਹਾਂਜੀ, ਭਾਜੀ। ਹੈਲੋ
ਹਾਂ ਵੀ, ਹਾਂਜੀ-ਹਾਂਜੀ। ਤੁਆਨੂੰ ਪਤਾ ਮੇਰੀ ਆ ਰਈ ਐ ਕਿ ਨਈ ਆ ਰਹੀ ਮੈਂ
ਆ ਰਈ, ਆ ਰਈ, ਆ ਰਈ ਆ, ਹੁਣ ਆਈ ਹੁਣ ਆਈ ਆਈ ਏ। ਅੱਛਾ, ਫੇਰ ਕਿ ਆਪਣਾ ਦੋ ਦਿਨ ਤਿੰਨ ਦਿਨ ਲਾ ਕੇ ਲਾ ਕੇ ਵਸ ਅਸੀਂ ਆਗੇ ਤੁਸੀਂ ਅੱਛਾ-ਅੱਛਾ।
ਬ ਬੜਾ ਹੁੰਦਾ ਫੇ ਖੀਰੀ ਘਰ ਈ ਆਣਾ ਹੁੰਦਾ ਹੋਰ ਕੀ ਜਿੱਥੇ ਮਰਜੀ ਚਲੇ ਜਾਓ ਅਖੀਰੀ ਤੇ ਘਰ ਹੀ ਆਣਾ ਘਰ ਹੀ ਸਟੋਪ ਲੱਗਦਾ।
ਹਾਂ ਨਈ ਓਹ ਉਹਦੇ ਘਰ ਤੇ ਲੱਗਦੇੋ ਵੱਡਾ ਵ ਥੋੜਾ ਜਿਆ ਬੰਦਾ ਛੁੱਟੀਆਂ ਵਿੱਚ ਬੰਦਾ ਘੁੰਮ ਲੈਂਦਾ ਚਲੋ, ਵਧੀਆ ਆਪਣਾ ਟਾਈਮ ਪਾਸ ਵਧੀਆ ਹੋ ਜਾਂਦਾ ਨਾਲੇ ਨਾਲੇ ਯਾਰੀ ਦੋਸਤੀ ਕੇੜੀ ਰੋਜ਼-ਰੋਜ਼ ਮਿਲਣੀ ਐ।
ਹਾਂ ਨਈਠੀਕ ਹੈ, ਸਾਰੇ ਬਿਜੀ ਹੈਗੇ ਨੇ ਆਪਣੇ ਕੰਮਾਂ ਚ ਸਭ ਬਿਜੀ ਹੈਗੇ ਨੇ। ਸਮਝਿਓ ਵਿਆਹ ਵੀ ਹੋ ਗਏ ਨੇ, ਸਭ ਦੇ ਸਭ ਬਿਜ਼ੀ ਹੋਏ ਪਏ ਨੇ ਇਸ ਟਾਈਮ ਕਿ ਕੋ ਟਾਈਮ ਥੋੜੇ ਨਾ ਹੁੰਦਾ, ਚਲੋਓ ਤੇ ਛੁੱਟੀਆ ਚ ਸਭ ਦੀਆ ਬਹੁਟੀਆਂ ਗਈਆਂ ਹੋਈਆਂ ਨੇ ਪੇਕੇ ਹਾਂ।
ਤੇ
ਬਹੁਟੀਆਂ ਵੀ ਪੇਕੇ ਕੇ ਗਈਆਂ ਈ ਆ ਸਾਰਿਆਂ ਦੀ ਆ ਤੇ ਹੋਏ ਆ ਨਈ ਤਾਂ ਬੱਚੇ ਹੁੰਦੇ ਤੇ ਫੇਰ ਬੱਚਿਆਂ ਨਾਲ ਜਾਂਦੇ।
ਹਾਂ, ਤੇ ਗੱਲ ਸਹੀ ਕੀਤੀ ਆ ਬਾਕੀ
ਹਾਂਜੀ
ਚਲੋ, ਵਧੀਆ ਆਪਣਾ ਟਾਈਮ ਫਿਰ ਆਪਣਾ ਛੁੱਟੀਆਂ ਦਾ ਫਾਇਦਾ ਉਠਾ ਲਿਆ ਹੋਰ ਕੀ
ਅੱਛਾ-ਅੱਛਾ।
ਵਧੀਆ ਹੋਰ ਕੀ, ਫੇਰ ਕਦੋਂ ਪ੍ਰੋਗਰਾਮ ਹੈ ਤੁਆਡਾ ਹੁਣ ਤੁਸੀਂ ਕਦੋਂ ਆਓਗੇ ਤਾਂ ਚੱਕਰ ਕਦੋਂ ਲਾਓਗੇ।
ਚੱਕਰ ਭਾਜੀ ਦੇਖੋ, ਛੁੱਟੀਆਂ ਮਸੇ ਆ ਹੁਣ ਸਾਡੀ ਪੈਂਦੀਆਂ। ਦੀਵਾਲੀ ਬਾਅਦ ਛੁੱਟੀਆ ਪੈਂਦੀਆਂ ਓਸ ਤੋਂ ਬਾਅਦ ਵੇਖਾਂਗੇ ਦੀਵਾਲੀ ਤੋਂ ਬਾਅਦ ਵੇਖਾਂਗੇ।
ਅੱਛਾ, ਅੱਛਾ, ਅੱਛਾ ਤੇ ਫਿਰ ਪ੍ਰੋਗਰਾਮ ਤੁਆਡਾ ਮੁਸ਼ਕਿਲ ਈ ਐ ਮਤਲਬ ਜੇ ਟਾਈਮ ਨਹੀ ਲੱਗੇਗਾ ਤਾਂ ਨੀ ਆਓਗੇ।
ਟਾਈਮ ਲੱਗੇਗਾ ਹਾਂ ਟਾਈਮ ਲੱਗੇਗਾ, ਹਜੇਭਾਜੀ ਟਾਈਮ ਲੱਗੇਗਾ, ਕਿਉਂ ਝੂਠ ਬੋਲਣਾ।
ਅੱਛਾ-ਅੱਛਾ ਠੀਕ ਐ ਠੀਕ ਚਲੋ ਫੇਰ ਚੰਗਾ ਫੇਰ ਆਪਣਾ ਫੇਰ ਬਾਅਦ ਆਪਾ ਬਾਅਦ ਚ ਗੱਲ ਕਰਾਂਗੇ, ਭਾਜੀ ਪਿੱਛੋਂ ਫੋਨ ਆਉਂਦਾ ਜੀ ਸਸ ਸ੍ਰੀ ਅਕਾਲ ਹਾਂਜੀ-ਹਾਂਜੀ ਹਾ ਕਰਦੇ ਰਹਾਂਗੇ, ਭਾਜੀ ਕਰਦੇ ਰਵਾਂਗੇ। ਚੰਗਾ ਫੇਰ ਭਾਜੀ ਓ ਕੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।